ਸਤਿ ਸ਼੍ਰੀ ਅਕਾਲ ਜੀ ਸਤ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਤੁਡੇ
ਵਧੀਆ
ਬਸ ਅਸੀਂ ਵੀ ਵਧ ਦੀਆ ਹੋਰ ਕੀ ਕਰਦੇ ਬਾਈ ਸੀ
ਬਸ ਆਪਣੇ ਰੋਜ਼ ਦੀਆਂ ਡੇਲੀ ਰੂਟੀਨ ਦੀਆਂ ਆਦਤਾਂ ਨੂੰ ਦੇਖ ਰਹੇ ਸੀ ਕਿ ਕੀ ਚੱਲ ਰਹੀਆਂ ਨੇ ਆਪਣੇ ਸਰੀਰ ਨਾਲ ਆਪਣੇ ਖਾਣ ਪਾਨ ਨਾਲ
ਡੇਲੀ ਰੂਟੀਨ ਫੋਲੋ ਕਰਨਾ ਦੇਖੋ ਰੂਟੀਨ ਕੋਈ ਵੀ ਹੋਏ ਰੂਟੀਨ ਫੋਲੋ ਕਰਨਾ ਕਿੰਨਾ ਜ਼ਰੂਰੀ ਹੋ ਗਿਆ ਸਾਡੇ ਲਈ
ਬਿਲਕੁਲ ਬਿਲਕੁਲ ਸਵੇਰੇ ਜਲਦੀ ਉੱਠੋ ਤੇ ਜਲਦੀ ਸੋ ਇਹ ਸਭ ਤੋਂ ਜ਼ਰੂਰੀ ਹੈ
ਸਹੀ ਗੱਲ ਹੈ ਆਪਾਂ ਨੂੰ ਰੂਟੀਨ ਬਣਾ ਕੇ ਰੱਖਣਾ ਪੈਂਦਾ ਹੈਾ ਕਿ ਆਪਾਂ ਇੰਨੇ ਵਜੇ ਸੋ ਜਾਣਾ ਇੰਨੇ ਵਜੇ ਹੈ ਕੰਮ ਕਰਨਾ ਤਾਂ ਹੀ ਆਪਾਂ ਫਿਰ ਰਾਤੀ ਵੀ ਜਲਦੀ ਸੋ ਪਾਵਾਂਗੇ
ਸਹੀ ਗੱਲ ਹੈ ਤੁਹਾਨੂੰ ਪਤਾ ਸਵੇਰੇ ਉੱਠਦੇ ਹੋ ਤੁਸੀਂ ਕੀ ਕਰਦੇ ਹੋ ਸਭ ਤੋਂ ਪਹਿਲਾਂ ਬਸਮ ਜਾ ਕੇ ਬਰਸ਼ ਕਰਦੇ ਹੋ ਫਿਰ ਨਹਾਉਂਦੇ ਹੋ ਫਿਰ ਉਸ ਤੋਂ ਬਾਅਦ ਤੁਹਾਡਾ ਨਾਸ਼ਤਾ ਹੁੰਦਾ ਹੈ ਇਹਦਾਂ ਦਾ ਰੂਟੀਨ ਬਣ ਜਾਂਦਾ ਹੈ ਅਗਰ ਤੁਸੀਂ ਇਹ ਚੀਜ਼ਾਂ ਆਪਣੇ ਰੋਜ਼ ਦੇ ਡੇਅਰੀ ਦੇ ਵਿੱਚ ਲਿਖੋਗੇ ਤੇ ਤੁਸੀਂ ਉਹ ਚੀਜ਼ ਨੂੰ ਕਦੇ ਵੀ ਭੁੱਲੋਗੇ ਨਹੀਂ
ਬਿਲਕੁਲ ਸਹੀ ਗੱਲ ਹੈ ਬੁਲਣਾ ਕੀ ਪਰ ਆਪਾਂ ਡੇਲੀ ਡੇਲੀ ਕਰਦੇ ਹਾਂ ਉਸ ਰੂਟੀਨ ਨੂੰ ਤਾਂ ਸਾਡੀ ਸਾਨੂੰ ਆਦਤ ਪੈ ਜਾਂਦੀ ਹੈ ਉਸ ਤਰੀਕੇ ਦੀ
ਆਦਤ ਪੈ ਜਾਂਦੀ ਹੈ ਜਿਵੇਂ ਹੁਣ ਇੱਕ ਵਰਕ ਆਊਟ ਕਰਨਾ ਤੁਸੀਂ ਕਰਨੀ ਤੁਸੀਂ ਯੋਗਾ ਕਰ ਰਹੇ ਹੋ ਤੁਸੀਂ ਕਿਤੇ ਡਾਂਸ ਕਰ ਰਹੇ ਹੋ ਕੋਈ ਵੀ ਕਲਾਸਿਕ ਲੈ ਰਹੇ ਹੋ ਕਈ ਵਾਰ ਆਪਾਂ ਮਿਸ ਕਰ ਜਾਂਦੇ ਹਾਂ ਕਹਿ ਦਿੰਦੇ ਹਾਂ ਕਿ ਨਹੀਂ ਮੈਂ ਨਹੀਂ ਕਰ ਸਕਦੀ ਅੱਜ ਨ ਮੇਰਾ ਸਰੀਰ ਥੱਕਿਆ ਹੋਇਆ ਤੇ ਕੁਛ ਕਮਜ਼ੋਰੀ ਫੀਲ ਹੋ ਰਹੀ ਹੈ ਕੁਛ ਵੀ ਕਹਿ ਦਿੰਦੇ ਹਾਂ ਪਰ ਉਹ ਚੀਜ਼ ਤੁਹਾਨੂੰ ਆਪਣੀ ਡੇਲੀ ਬੇਸ ਤੇ ਬਣਾਉਣੀ ਚਾਹੀਦੀ ਹੈ ਕਿਉਂਕਿ ਜਿਸ ਦਿਨ ਤੁਸੀਂ ਛੱਡਤਾ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾ ਦਿੰਦਾ ਤੁਹਾਡਾ ਸਰੀਰ
ਬਿਲਕੁਲ ਸਹੀ ਗੱਲ ਹੈ ਪਤਾ ਕੀ ਓਦ ਆਪਾਂ ਨੂੰ ਰੂਟੀਨ ਬਣਾਣਾ ਚਾਹੀਦਾ ਜਿਵੇਂ ਬੱਚਿਆਂ ਦਾ ਵੀ ਆਪ ਦਾ ਵੀ ਘਰ ਵਿੱਚ ਸਭ ਦਾ ਵੱਡਿਆਂ ਦਾ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡਿਆਂ ਦਾ ਰੀਟੂ ਹੋਣਾ ਚਾਹੀਦਾ ਕਿ ਇੰਨੇ ਵਜੇ ਸਭ ਨੂੰ ਫੈਮਿਲੀ ਨੇ ਉੱਠ ਕੇ ਨਣ ਉੱਠਦਾ ਹੈ ਕਈ ਵਾਰ ਹੁੰਦ ਕਈ ਫੈਮਿਲੀ ਚ ਤੁਸੀਂ ਵੇਖਿਆ ਹੋਏਗਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸਾਰੇ ਜਣੇ ਫਰੈਸ਼ ਹੋ ਕੇ ਪਾਰਕ ਪੂਰਕ ਜਾਂਦੇ ਨੇ ਸੈਰ ਸੂਰ ਕਰਦੇ ਨੇ ਉਹਦੇ ਨਾਲ ਸਾਰਾ ਸਾਰਾ ਜਣੇ ਫਰੈਸ਼ ਵੀ ਰਹਿੰਦੇ ਨੇ ਸਵੇਰੇ ਸਵੇਰੇ ਬੰਦਾ ਪਾਰਕ ਚਲਾ ਗਿਆ ਥੋੜ੍ਹੀ ਬਹੁਤ ਸੈਰ ਕਰ ਲਈ, ਐਕਸਰਸਾਈਜ਼ ਕਰ ਲਈ। ਸਾਡੀ ਹੈਲਥ ਲਈ ਵੀ ਕਿੰਨਾ ਵਧੀਆ ਹੁੰਦੀ ਹੈ।
ਸਹੀ ਸਹੀ ਗੱਲ ਐ ਬਿਲਕੁਲ। ਇਹ ਰੂਟੀਨ, ਹਾਂ ਇਹ ਰੂਟੀਨ ਜਿਹੜਾ ਪੂਜਾ ਪਾਠ ਵੀ ਕਰਦੇ ਨੇ, ਹਾਂਜੀ ਬਿਲਕੁਲ ਸਹੀ ਗੱਲ ਐ। ਜਿਹਨਾਂ ਦਾ ਰ ਟੀਨ ਹੈ ਉਹਨਾਂ ਨੇ ਕਰਨਾ ਹੀ ਕਰਨੈ। ਕੋਈ ਉਹਨਾਂ ਨੂੰ ਰੋਕ ਦਾ।
ਫਿਰ ਜਿਵੇਂ ਉਹਨਾਂ ਦਾ ਰੁ ਟੀਨ ਬਣਿਆ ਹੁੰਦੈ, ਇੰਨੇ ਵਜੇ ਰੋਟੀ ਖਾਣੀ ਐ ਇੰਨੇ ਵਜੇ ਫਰੂਟ ਖਾਣਾ ਐ, ਸਾਰਾ ਕੁਛ ਸਭ ਦਾ ਫਿਕਸਡ ਹੋਂਦਾ ਐ। ਕਿੰਨਾ ਵਧੀਆ ਰੂਟੀਨ ਬਣਾਉਣੈ, ਮੈਨੂੰ ਤੇ ਬਹੁਤ ਵਧੀਆ ਲੱਗਦੈ।
ਸਹੀ ਗੱਲ ਐ। ਸਹੀ ਗੱਲ ਐ। ਜਿੱਦਾਂ ਆਪਾਂ ਆਪਣਾ ਰੂਟੀਨ ਬਣਾ ਦਿਆਂ ਉਹਦੇ ਨਾਲ ਆ ਪਣੇ ਸਰੀਰ ਦੇ ਵਿੱਚ ਇਮਿਉਣ ਟੀ ਦੀ ਪਾਵਰ, ਸ਼ ਤੀ, ਕੁਦਰਤ ਵੱਲੋਂ ਮਿਲ ਜਾਂਦੀ ਐ ਆਪਾਂ ਨੂੰ। ਸਰੀਰਕ ਅਸੀਂ ਜਦ ਕੋਈ ਵੀ ਫਿਜ਼ਕਲ ਆਪਾਂ ਨੂੰ ਕੋਈ ਵੀ ਬਿਮਾਰੀ ਨਈ ਲੱਗਦੀ। ਕੇ ਆਪਾਂ ਇੱਕ ਰੂਟੀਨ ਬਣਾ ਕੇ ਚੱਲ ਰਹੇ ਆਂ, ਇੰਨੇ ਵਜੇ ਇਹ ਖਾਣਾ ਏ, ਇੰਨੇ ਵਜੇ ਇਹ ਖਾਣਾ ਏ। ਨਾ ਤਾਂ ਸਰੀਰ ਨੂੰ ਮੋਟਾਪਾ ਆਂਦਾ ਏ ਟਾਈਮ ਸਿਰ ਜੋ ਚੀਜ਼ ਖਾਓਂਗੇ, ਟਾਈਮ ਸਿਰ ਜੋ ਅਦਾ ਕਰੋਂਗੇ ਉਹ ਤੁਹਾਨੂੰ ਕਦੇ ਵੀ ਤੁਹਾਡਾ ਗਲਤ ਗ਼ਲਤ ਰਿਜ਼ਲਟ ਨਹੀਂ ਲੈ ਕੇ ਆਏਗਾ।
ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਵੇਰੇ ਜਲਦੀ ਉੱਠਣਾ ਚਾਹੀਦੈ। ਆਪਾਂ ਸਵੇਰੇ ਉੱਠਾਂਗੇ ਤਾਂ ਈਂ ਸਭ ਕੁਛ ਕਰ ਪਾਵਾਂਗੇ, ਸੈਰ ਵੀ ਕਰ ਲਾਂਗੇ। ਬਿਲ ਸਭ ਕੁਛ ਈ ਕਰਦਾ ਐ ਆਪ ਫਿਰ ਆ ਹੁਣ ਜੇ ਕੋੋ ਸਕੂਲ ਵਿੱਚ ਜਾਨੇ ਆਂ ਆਪਾਂ, ਸਕੂਲ ਵਿੱਚ ਟਾਈਮ ਫਿਕਸਡ ਹੁੰਦਾ ਬੱਚਿਆਂ ਦਾ ਵੀ। ਇੰਨੇ ਵਜੇ ਬੱਚਿਆਂ ਨੇ ਆਣਾ ਈ ਆਣਾ। ਤਾਂ ਵੀ ਤਾਂ ਆਹ, ਬੱਚੇ ਅਹ ਹੁਣ ਲੇਟ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਵੀ ਹੁੰਦੈ, ਸਕੂਲ ਵਾਲੇ ਕਿਹੜੇ ਅੰਦਰ ਕਰਦੇ ਨੇ ਫਿਰ
ਸਹੀ ਗੱਲ। ਬਿਲਕੁਲ। ਸਹੀ ਐ। ਜੇ ਤੁਸੀਂ ਆਪਣੇ ਸਮੇਂ ਸਮੇਂ ਸਿਰ ਖਾਣਾ ਖਾਓਂਗੇ ਸਮੇਂ ਸਿਰ ਸੈਰ ਕਰੋਂਗੇ ਤੇ ਏਂਦੇ ਨਾਲ ਤੁਹਾਡੀ ਜਿਹੜੀ ਖਾਣ ਪੀਣ ਦੀ ਵੀ ਪਾਚਨ ਸ਼ਕਤੀ ਐ, ਉਹ ਵੀ ਮਜ਼ਬੂਤ ਹੋਏਗੀ ਤੁਹਾਨੂੰ ਪਤੈ।
ਨਈ ਉਹ ਤਾਂ ਹੁੰਦਾ ਈ ਐ।
ਮਰ ਵੀੀ ਵੱਧਦੀ ਹੈ ਘਟਦੀ ਨਹੀਂ ਹੈ ਤੁਸੀਂ ਕਿਉਂਕਿ ਜਿਹੜਾ ਨ ਤੁਸੀਂ ਰੈਗੂਲਰ ਫੋਲੋ ਕਰ ਰਹੇ ਹੋ ਉਹ ਤੁਸੀ ਤੁਡਾ
ਉਹ ਤਾਂ ਹੁੰਦਾ ਹੀ ਹੈ ਦੇਖੋ ਆਪ ਦੀਦੀ ਆਹ ੋ ਹਮ ਕਿ ਆਪਾਂ ਆਪਾਂ ਰੂਟੀਨ ਆਪਦਾ ਜਿਹੜਾ ਬਣਾਉਣਾ ਹੈ ਉਹ ਆਪਦੇ ਹਿਸਾਬ ਨਾਲ ਬਣਾ ਕੇ ਕਿ ਆਪਾਂ ਇੰਨੇ ਵਜੇ ਸਵੇਰੇ ਉੱਠਣਾ ਹੈ ਤਾਂ ਆ ਇੰਨੇ ਵਜੇ ਸੈਰ ਤੇ ਜਾਣਾ ਫਿਰ ਨਾਲ ਕੀ ਨਹਾਣਾ ਦੋਣਾ ਆ ਕੇ ਜੋ ਤੁਸੀਂ ਪਾਠ ਵਗੈਰਾ ਕਰਨਾ ਉਹ ਕਰਨਾ ਫਿਰ ਬੰਦਾ ਸੋਚਦਾ ਹੀ ਹੈ ਚਲੋ ਕੰਮ ਕੁਮ ਕਰਕੇ ਘਰ ਦਾ ਥੋੜ੍ਹੀ ਦੇਰ ਹੁੰਦਾ ਹੈ ਕਿ ਚਲੋ ਫਰੂਟ ਵਗੈਰਾ ਖਾ ਲਿਆ ਨਾਸ਼ਤਾ ਕਰਨ ਦੇ ਬਾਅਦ ਥੋੜ੍ਹੀ ਦੇਰ ਤੱਕ ਫਰੂਟ ਖਾ ਲਿਆ ਬੰਦੇ ਤਾਂ ਨ ਬਣਾ ਰਹਿੰਦਾ ਹੈ
ਸਹੀ ਗੱਲ ਹੈ ਬਿਲਕੁਲ ਇਹ ਤਾਂ ਹੈ ਤੁਹਾਨੂੰ ਪਤਾ ਅੱਜ ਕੱਲ੍ਹ ਦੀਆਂ ਬਿਮਾਰੀਆਂ ਕਿੰਨੀਆਂ ਬਣ ਰਹੀਆਂ ਬਲੱਡ ਪ੍ਰੈਸ਼ਰ ਦਿਲ ਦੀਆਂ ਬਿਮਾਰੀਆਂ ਕਿੰਨਾ ਖਤਰੇ ਹੋਰ ਕਿੰਨਾ ਖਤਰਾ ਹੈ
ਉਹ ਇਸ ਕਰਕੇ ਹੀ ਤਾਂ ਬੰਦੇ ਪਏ ਹੈ ਕਿ ਆਪਾਂ ਰੂਟੀਨ ਫੋਲੋ ਨਹੀਂੀ
ਡੇਲੀ ਰੂਟੀਨ ਹੀ ਰਾਤ ਨੂੰ ਲੇਟ ਸੋਣਾ ਸਵੇਰੇ ਲੇਟ ਉੱਠਣਾ ਤੇ ਆਪਣੀ ਬੋਡੀ ਤੇ ਬੈ ਬੁਰੇ ਕਰਨਾ ਉਹਨਾਂ ਨੇ
ਸਹੀ ਗੱਲ ਹੈ ਦੇਖੋ ਰੂਟੀਨ ਫੋਲੋ ਕਰਦੇਿਆਂ ਕਿੰਨੇ ਬੈਨੀਫਿਟ ਹੁੰਦੇ ਨੇ ਸਨ ਅੱਸੀ ਲੋਕਾਂ ਨੂੰ ਆਪਾਂ ਕਿੰਨੇ ਵਧੀਆ ਤਰੀਕੇ ਨਾਲ ਸਾਰਾ ਕੁਛ ਕਰਦੇ ਨੇ, ਔਰ ਜਿਹੜੇ ਲੋਕ ਜੋਬ ਤੇ ਜਾਂਦੇ ਆ, ਉਹ ਉਹ ਦੇਖੋ ਉਹਨਾਂ ਦਾ ਟਾਈਮ ਫਿਕਸਡ ਹੁੰਦਾ ਬਿਲਕੁਲ।
ਬਿਲਕੁਲ, ਬਿਲਕੁਲ, ਸਹੀ ਗੱਲ ਹੈ।
ਇੰਨੇ ਵਜੇ ਹੁਣ ਹੁੰਦਾ, ਉਹ ਵੀ ਉਹਨਾਂ ਦਾ ਵੀ ਤਾਂ ਦਿਲ ਕਰਦਾ ਹੀ ਹੈ ਨਾ ਕਿ ਚਲੋ ਅਸੀਂ ਲੇਟ ਉੱਠੀਏ ਜਾਂ ਕੁਛ ਹੈ, ਬਟ ਉਹਨਾਂ ਨੇ ਆਪ ਦਾ ਇੱਕ ਰੂਟੀਨ ਬਣਾ ਰੱਖਿਆ। ਫਿਰ ਉਹਨਾਂ ਨੂੰ ਐਵੇਂ ਆਦਤ। ਪੈ ਜਾਂਦੀ ਹੈ, ਚਾਹੇ ਛੁੱਟੀ ਹੋਵੇ, ਚਾਹੇ ਕੁਛ ਵੀ ਹੋਏ। ਉਹਨਾ ਨੇ ਉਨੇ ਵਜੇ ਹੀ ਉੱਠਣਾ।
ਸਹੀ ਗੱਲ ਹੈ
ਔਰ ਵਧੀਆ ਵੀ ਲੱਗਦਾ ਸਗੋਂ।
ਬਿਲਕੁਲ, ਜਦੋਂ ਆਪਾਂ ਸਮੇਂ ਸਿਰ ਹਰ ਕੰਮ ਕਰ ਰਹੇ ਹਾਂ। ਤਾਂ ਤੁਹਾਨੂੰ ਪਤਾ ਤੁਹਾਡੇ ਅੰ ਕੋਈ ਵੀ ਸਮੱਸਿਆ ਨਹੀਂ ਆ। ਕੋਈ ਵੀ ਕਿਸਮ। ਇੱਕ ਆਤਮ ਵਿਸ਼ਵਾਸ ਵੀ ਵੱਧਦਾ ਹੈ, ਤੁਹਾਡਾ।
ਪਤਾ ਆਤਮ ਵਿਸ਼ਵਾਸ ਸਾਡਾ ਤਵੀਕੇ ਨਾਲ ਵਧਦਾ ਕਿ ਦੇਖੋ ਆਪਾਂ ਕੰਮ ਕਰਦੇ ਆਂ, ਸਾਡੇ ਕੰਮ ਟਾਈਮ
ਹਮਮ ਹਮਮ, ਜਲਦੀ ਫਰੀ ਹੋ ਜਾਣੇ ਆ ਕੰਮ ਕਰਕੇ ਆਪਾਂ, ਆਪਾਂ ਫਿਰ ਤੋਂ ਬਾਅਦ ਕੁਛ ਵੀ ਕਰ ਸਕਦੇ ਆਂ। ਬੁੱਕਸ ਪੜ੍ਹੋ, ਕੁਛ ਵੀ ਪੜ੍ਹੋ, ਕਿਉਂਕਿ ਅੱਜ ਦੀ ਨਵੀਂ ਤੋਂ ਨਵੀਂ ਚੀਜ਼ ਸਿੱਖਣ ਦਾ ਲੋਕ ਕਨੂ ਕੋਸ਼ਿਸ਼ ਕਰਦੇ, ਕੋਈ ਕਹਿੰਦੈ ਕਿ ਮੈਂ ਉੱਥੇ ਚਲਾ ਜਾਂਦਾ, ਕੁਛ ਅਈ ਸਿੱਖਦਾ ਪਿਆਂ, ਕੋਈ ਮੈਂ ਬੁਟੀਕ ਦਾ ਕੰਮ ਸਿੱਖ ਲੈਂਨਾ, ਕੋਈ ਐਕਸਟਰਾ ਕੰਮ ਕਰ ਲੈਂਦਾ ਹੈ ਜੀ। ਦਾ। ਜਿੰਨੇ ਚਿਰ ਨੂੰ ਕੰਮ ਦਾ ਕੰਮ ਵੀ ਹੋ ਜਾਂਦਾ, ਕੋਰਸ ਵੀ ਹੋ ਜਾਂਦੈ।
ਦੇਖੋ, ਰੁ ਡੇਲੀ ਰੂਟੀਨ ਤਾਂ ਹਰ ਕਿਸੇ ਦੀ ਲਾਈਫ ਚ ਮੇਰੇ ਤਪ ਚ ਬਹੁਤ ਜ਼ਰੂਰੀ ਐ। ਆਪਾਂ ਅਗਰ ਫੋਲੋ ਨੀ ਕਰਦੇ ਤਾਂ ਆਪਾਂ ਅੱਛਾ ਤੋਂ ਪਹਿਲਾਂ ਤਾਂ ਆਪ ਦੀ ਹੈਲਥ ਨਾਲ ਖਿਲਵਾੜ ਕਰਦੇ ਨੇ। ਲੋਕੀ ਤੇ ਤੇ ਲੋਕਾਂ ਦੀ, ਤਾਂ ਈ ਤਾਂ ਦੇਖੋ ਹੈਲਥ ਵੀ ਖਰਾਬ, ਹੈਲਥ ਇਸ਼ੂ ਕਿੰਨੇ ਹੁੰਦੇ ਨੇ ਲੋਕਾਂ ਨੂੰ ਜਿਦ ਉਹਨਾਂ ਦਾ ਕੋਈ ਰੁਟੀਨ ਈ ਨੀ ਆਉਣਾ, ਬੇਟਾਈਮਾ ਉਹਨਾਂ ਨੇ ਖਾਣਾ ਬੇਟਾਈਮਾ ਸਭ ਕੁਛ ਕਰਨਾ ਤਾਂ ਆਪਾਂ ਟਾਈਮ ਨਾਲ ਸਭ ਕੁਛ ਕਰਦੇ ਆ, ਰੂਟੀਨ ਇੱਕ ਬਣਾਇਆ ਹੁੰਦਾ ਆਪਾਂ ਲੋਕਾਂ ਨੇ ਕਿ ਰਾਤੀ ਹਲਕਾ ਖਾਣਾ ਐ ਦਿਨੇ ਇਹਵੇਂ ਜਾ ਖਾਣਾ ਏ। ਤਾਂ ਦੇਖੋ ਸਾਡਾ ਸ਼ਰੀਰ ਵੀ ਕਿੰਨਾ ਵਧੀਆ ਰਹਿੰਦੈ।
ਸਹੀ ਗੱਲ ਐ। ਤੁਸੀਂ ਥੋੜਾ ਜਿਹਾ ਥੋੜ੍ਹਾ ਜਿਹਾ ਕੁਛ ਗ਼ਲਤ ਕਰ ਜਾਓ ਆਪਣੀ ਬੋਡੀ ਨਾਲ ਪਹਿਲਾਂ ਰੈਗੂਲਰ ਤੁਸੀਂ ਅੱਛਾ ਕਰ ਰਹੇ ਓ, ਥੋੜ੍ਹਾ ਜਿਹਾ ਚੇਂਜ ਕਰਲੋ, ਉੱਥੇ ਈ ਤੁਹਾਨੂੰ ਜਵਾਬ ਆ ਜਾਂਦਾ ਕਿ ਤੁਹਾਡੀ ਈ ਬੋਡੀ ਚ ਕਮੀਆਂ ਆਣੀ ਤੋਂ ਵੀ
ਉਹ ਤਾਂ ਹੈ ਈ। ਫਿਰ ਤੁਹਾਨੂੰ ਪਤਾ ਹੀ ਹੁੰਦਾ ਕਿ ਓ ਅਹ ਸ ਐ ਆ ਆਪਾਂ ਅ-ਆਪਾਂ ਡੇਲੀ ਰੁ ਨਾਲ ਇਹ ਕੰਮ ਕਰਦੇ ਹਾਂ ਇੱਕ ਦਿਨ ਨਾ ਕਰੀਏ ਤਾਂ ਸਾਨੂੰ ਵੀ ਕਿੰਨਾ ਉਹ ਫੀਲ ਹੁੰਦੈ ਕਿ ਆਪਾਂ ਅੱਜ ਐਹ ਨੀ ਕੀਤਾ ਲੱਗਦਾ ਹੈ ਨਾ ਸਾਰਾ ਦਿਨ ਕਿ ਆ ਆਪ ਜਿਵੇਂ ਉੱਠ ਕੇ ਕਈ ਲੋਕੀ ਹੁੰਦੇ ਸਵੇਰੇ ਉੱਠ ਕੇ ਪਾਠ ਕਰਦੇ ਨੀ ਲੱਗਦਾ ਐ ਡਾ ਕਰੀਏ ਤਾਂ ਐਵੇਂ ਲੱਗਦਾ ਜਿਵੇਂ ਕਿੰਨਾ ਉਹ ਲੱਗਦਾ ਹੈ ਕਿ ਆਪਾਂ ਕਿ ਅੱਜ ਹਾਂ ਅੱਜ ਕੁੱਛ ਅੱਛਾ ਅਸੀਂ ਕੀਤਾ ਹੀ ਨਹੀਂ ਹੈ
ਕੀਤਾ ਹੀ ਨੀ ਤੇ ਉਹ ਮਤਲਬ ਅੰਦਰੋਂ ਕੁਛ ਅਜੀਬ ਵਿ ਫੀਲ ਹੁੰਦਾ ਰਹਿੰਦਾ ਆਪਣੇ ਆਪ ਨੂੰ ਕੋਸਦਾ ਰਹਿੰਦਾ ਹੈ ਕਿ ਹਾਈ ਅੱਜ ਮੇਰੇ ਤੋਂ ਕੋਈ ਚੀਜ਼ ਛੁੱਟਦੀ ਹੈ ਜਿਹਦੇ ਕਰਕੇ ਮੈਂ ਅੱਜ ਇੰਨਾ ਦੁੱਖ ਕੀ ਹੋ ਰਿਹਾ ਉਹ ਚੀਜ਼ ਨੂੰ ਆਪਾਂ ਕਰਨੀ ਉਹੀ ਨਾ ਫੀਲ ਹੁੰਦਾ ਐ ਨਾ ਨੈਕਸ ਡੇ ਆਪ ਆਪਾਂ ਨੂੰ ਓਦਾਂ ਤੋਂ ਹੀ ਬਣਾਣ ਦੀ ਕੋਸ਼ਿਸ਼ ਕਰਦਾ ਕਿ ਨਹੀਂ ਜੋ ਪਿਛਲੇ ਵੀ ਚਲਾ ਦ ਨਿਕਲ ਗਿਆ ਨਾ ਉਹ ਮੇਰਾ ਬਹੁਤ ਗਲਤ ਸੀ
ਆਪਾਂ ਰੂਟੀਨ ਦੇਖੋ ਇ ਇੱਕ ਦਿਨ ਵੀ ਅਸੀਂ ਰਾਤ ਕਿੱਥੇ ਚਲੇ ਜਾਂਦੇ ਹਾਂ ਕਈ ਵਾਰ ਲੇਟ ਲੇਟ ਪਾਉਂਦੇ ਹ ਤਾਂ ਲੇਟ ਉੱਠਦੇ ਉੱਠਦੇ ਹਾਂ ਤਾਂ ਆਪਾਂ ਸਾਡਾ ਕਿੰਨਾ ਡਿਸਟਰਬ ਹੋ ਜਾਂਦਾ ਹੈ ਸਾਨੂੰ ਕੋਸ਼ਿਸ਼ ਤਾਂ ਹੈਈ ਕਰਨੀ ਚਾਹੀਦੀ ਹੈ ਕਿ ਆਪਦਾ ਰੂਟੀਨ ਟਾਈਮ ਨਾਲ ਆਪਾਂ ਸਾਰਾ ਕੰਮ ਕਰੀਏ ਸਾਰਾ ਕੁੱਛ ਆਪਦੇ ਟਾਈਮ ਨਾਲ ਕੀਕਰੀਏ ਕੋਸ਼ਿਸ਼ ਤਾਂ ਦੇਖੋ ਆਪਾਂ ਵੀ ਵਧੀਆ ੇਰੀ ਕਰਦੇ ਨੇ ਪਰ ਹੋਈ ਜਾਂਦੇ ਕਈ ਵਾਰ
ਹਾਂ ਦੇਖੋ ਇੱਕ ਇਨਸਾਨ ਆ ਕੇਿਰ ਆਪਾਂ ਵੀ ਗਲਤੀਆਂ ਆਪਾਂ ਕਰਦੇ ਹਾਂ ਹੁੰਦੀਆਂ ਨੇ ਪਰ ਇਹ ਹੈ ਕਿ ਆਪਾਂ ਨੂੰ ਵੇਖ ਕੇ ਆਪਣੇ ਬੱਚੇ ਵੀ ਉਵੇਂ ਹੀ ਫੋਲੋ ਕਰਦੇ ਨੇ ਪਰ ਜਿੱਦਾਂ ਆਪਾਂ ਕਰਾਂਗੇ ਬੱਚੇ ਨੋਟ ਕਰਦੇ ਨੇ ਸਾਡੇ ਉਹ ਸੰਦੀਪ ਨਾਲੇ ਫੇਰ ਆਪਾਂ ਕੀ ਕਰਦੇ ਹਾਂ ਬਾਅਦ ਚੋਂ ਬੱਚਿਆਂ ਨੂੰ ਵੀ ਉਠਾਉਂਦੇ ਨ ਆਪਾਂ ਜਦੋਂ ਆਪਾਂ ਕਹਿੰਦੇ ਹਾਂ ਆਪਾਂ ਆਪ ਹੀ ਇਹੋ ਜਿਹੇ ਹ ਤਾਂ ਦੂਜੇ ਬੱਚਿਆਂ ਨੂੰ ਕੀ ਉਠਾਉਣਾ
ਆਪਾਂ ਰੂਟੀਨ ਨਾ ਇੰਨਾ ਟਾਈਮ ਤੁਸੀਂ ਪੜਨਾ ਹੀ ਪੜਨਾ ਹੈ ਤਾਂ ਆਪਾ ਰੂਟੀਨ ਬਣਾਇਆ ਵੇ ਤਾਂ ਹੀ ਬੱਚੇ ਪੜ੍ਹਦੇ ਨੇ ਆਪਾਂ ਆਪਾਂ ਨਾ ਬਣਾਵਾਂਗੇ ਤਾਂ ਬੱਚੇ ਜਿਵੇ ਕਿਵੇਂ ਉਹਨੂੰ ਫੋਲੋ
ਵਿੱਚ ਬੱਚੇ ਵੀ ਗੋਲ ਗੋਲ ਉਹੀ ਕਰਦੇ ਨੇ ਜਿਹੜੇ ਬੱਚੇ ਜਿੰਨਾਂ ਦਾ ਪੜ੍ਹਾਈ ਚ ਰੂਟੀਨ ਬਣਿਆ ਹੋਇਆ ਟਾਈਮ ਸਿਰ ਪੜ੍ਹਾਈ ਦਾ ਡੇਲੀ ਦਾ ਰੂਟੀਨ ਅਸੀਂ ਦੋ ਘੰਟੇ ਹਾਂ ਦੋ ਘੰਟੇ ਅਸੀਂ ਦਿਨ ਹੀ ਦੇਨੇ ਆ ਪੜ੍ਹਾਈ ਨੂੰ ਇੱਕ ਫਿਕਸ ਟਾਈਮ ਕਰਾ ਨਾ ਪੈਂਦਾ
ਰੂਟੀਨ ਹੀ ਨਹੀਂ ਹੁੰਦਾ ਕਿ ਅਪਣਾ ਰੂਟੀਨ ਬਣਿਆ ਇਸ ਟਾਈਮ ਪੜ੍ਹਨਾ ਤਾਂ ਇਸ ਟਾਈਮ ਖੇਲਣਾ ਇਸ ਟਾਈਮ ਟਿਊਸ਼ਨ ਜਾਣਾ ਹ ਦੇਖੋ ਆਪਾਂ ਆਪਣਾ ਰੂਟੀਨ ਫੋਲੋ ਕਰਦੇ ਹਾਂ ਬੱਚੇ ਵੀ ਫੋਲੋ ਉਸ ਹਿਸਾਬ ਨਾਲ ਕਰਦੇ ਆ
ਬਿਲਕੁਲ ਬਿਲਕੁਲ
ਫਾਇਦੇ ਦੇਖੋ ਇਹਦੇ ਫਾਇਦੇ ਹੀ ਫਾਇਦੇ ਹੈ ਨੁਕਸਾਨ ਤਾਂ ਇਹਦਾ ਕੋਈ ਹੈ ਹੀ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਇਹਦਾ ਕੋਈ ਨੁਕਸਾਨ ਹੈ ਜੇ ਆਪਾਂ ਰੂਟੀਨ ਆਪਦਾ ਫੋਲੋ ਡੇਲੀ ਰੂਟੀਨ ਆਪਦਾ ਫੋਲੋ ਕਰਕੇ ਚੱਲਦੇ ਹਾਂ ਇਹਦੇ ਬਹੁਤ ਹੀ ਫ਼ਾਇਦੇ ਨੇ ਮੇਰੇ ਹਿਸਾਬ ਨਾਲ ਤਾਂ
ਨਹੀਂ ਹੈ ਬਿਲਕੁਲ ਹੈਗੀ ਹੈ ਸਹੀ ਗੱਲ ਹੈ ਹਾ ਜੀ
ਨਹੀਂ ਵਧੀਆ ਲੱਗੀਆ ਸਗੋਂ ਤੁਹਾਡੇ ਨਾਲ ਗੱਲ ਕਰਕੇ ਤਾ ਕੇ ਡੇਲੀ ਰੂਟੀਨ ਦੇ ਦੇਖੋ ਕਿੰਨੇ ਫ਼ਾਇਦੇ ਨੇ ਸਾਨੂੰ ਕਿੰਨਾ ਇਹ ਦੇ ਨਾਲ
ਬਿਲਕੁਲ ਇਕ ਦੂਸਰੇ ਤੋਂ ਨਾਲੇ ਥੋੜੀ ਉਹ ਨੌਲੇਜ ਮਿਲਦੀ ਹੈ ਕਿ ਹਾਂ ਬਈ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਸ ਸਾਹਮਣੇ ਵਾਲੇ ਸਾਹਮਣੇ ਵਾਲੇ ਨੂੰ ਦੇਖ ਕੇ ਹੋਰ ਦਿਲ ਕਰਦਾ ਜੇ ਨਹੀਂ ਬਈ ਉਹ ਤਾਂ ਪੂਰੇ ਰੂਟੀਨ ਫੋਲੋ ਕਰਦਾ ਅ ਸੀਂ ਤਾਂ ਕੀ ਆਦੇ ਤੋਂ
ਸਹੀ ਗਲ ਨਹੀਂ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰ ਕੇ
ਹਾਂਜੀ ਨਹੀ ਨੀ ਸਤਿ ਸ਼੍ਰੀ ਅਕਾਲ ਜੀ